ਹੈਲੋ
ਹੈਲੋ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ?
ਹਾਂਜੀ, ਤੁਸੀਂ ਠੀਕ ਹੋ?
ਹਾਂਜੀ ਵਧੀਆ ਹੋਰ ਘਰ ਵਗੈਰਾ ਸਾਰੇ ਠੀਕ ਨੇ।
ਹਾਂਜੀ ਵਧੀਆ ਤੁਹਾਡੇ ਘਰ ਠੀਕ ਨੇ ਸਾਰੇ।
ਹਾਂਜੀ- ਹਾਂਜੀ ਵਧੀਆ ਤੁਸੀਂ ਦੱਸੋ। ਹਾਂਜੀ ਆਵਾਜ਼ ਸਹੀ ਆ ਰਹੀ ਮੇਰੀ
ਹਾਂਜੀ
ਹਾਂਜੀ
ਕਰਦੇ ਪਏ ਓ।
ਹਾਂਜੀ
ਮੈਂ ਕਿਹਾ ਕੀ ਕਰਦੇ ਪਏ ਉ
ਬੱਸ ਬੈਠੇ ਦੇ ਆਂ।
ਅੱਛਾ
ਹਾਂਜੀ ਬਸ ਬਸ ਕੁਛ ਨੀ ਇਂਝ ਮੈਗੀ ਬਣਾ ਰਹੀ ਸੀ।
ਅੱਛਾ
ਹਾਂਜੀ ਮੋਟੀਵੇਸ਼ਨ ਦੇ ਬਾਰੇ ਗੱਲ ਕਰ ਰਹੀ।
ਅੱਛਾ ਹਾਂਜੀ
ਹਾਂਜੀ ਤੁਸੀਂ ਦੱਸੋ ਮੋਟੀਵੇਸ਼ਨ ਦੇ ਬਾਰੇ ਕੀ ਕਹਿਣਾ ਚਾਹੋਗੇ।
ਤੁਸੀਂ ਸਟਾਰਟ ਕਰੋ ਫਿਰ ਮੈਂ ਦੱਸਣੀ ਆ ਕੁਛ
ਵੀ ਮੋਟੀਵੇਸ਼ਨ ਕਿਸੀ ਵੀ ਆਂਤਰਿਕ ਸ਼ਕਤੀ ਹੈ ਸ਼ਰੀਰ ਅਸਤੇ ਜੋ ਸਾਡੇ ਮਤਲਬ ਕੰਮ ਸ਼ੁਰੂ ਹੋਣ ਆਸਤੇ ਔਰ ਓ ਪੂਰਾ ਕਰਨ ਦੀ ਪ੍ਰੇਰਨਾ ਦੇਦੀ ਏ। ਆਵਾਜ਼ ਆ ਰਹੀ ਨਾ ਮੇਰੀ ਸਹੀ ਜੀ ਅਗਰ ਤੁਸੀਂ ਬਈ ਮੋਟੀਵੇਸ਼ਨ ਕਰੋਗੇ ਮੋਟੀਵੇਸ਼ਨ ਵਿੱਚ ਰਹੋਗੇ ਤੇ ਤੁਹਾਡਾ ਦਿਮਾਗ ਪੂਰਾ ਸਾਪ ਚੱਲੇਗਾ ਵਧੀਆ ਚੱਲੇਗਾ ਮੋਟੀਵੇਸ਼ਨ ਬੈਸਟ ਚੀਜ਼ ਹੈ। ਅਸੀਂ ਇਹ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ। ਕੋਈ ਉਹ ਨੀ ਕਰ ਸਕਦੇ ਮਤਲਬ ਫਾਇਦਾ ਹੀ ਹੈ ਕਿਸਮ ਦਾ
ਹਾਂਜੀ
ਇਵੇਂ ਕਹਿ ਸਕਦੇ ਬਈ ਜ ਮਨ ਲੋ ਆਂਤਰਿਕ ਮੋਟੀਵੇਸ਼ਨਸ਼ ਏ। ਬਈਆ ਸਾਨੂੰ ਇੱਕ ਕਿਸਮ ਦਾ ਉਹ ਦਿੰਦੀ ਹੈ ਮ ਹਮਤ ਦੇਂਦੀ ਏ ਸਾਡੇ ਲਈ ਟਰੇਨਾਂ ਦਿੰਦੀ ਏ। ਸਾਡੇ ਅੰਦਰ ਆਉਂਦੀ ਏ ਮੋਟੀਵੇਸ਼ਨ ਜਦ ਮਤਲਬ ਕਿ ਤੁਸੀਂ ਕੋਈ ਕੰਮ ਕਰ ਰਹੇ ਓ। ਉਹ ਕੰਮ ਤੁਸੀਂ ਇਸ ਲਈ ਕਰਦੇ ਹੋ ਕਿਉਂਕਿ ਉਹ ਉਹਦੇ ਨਾਲ ਤੁਹਾਨੂੰ ਖੁਸ਼ੀ ਸੰਤੁਸ਼ਟੀ ਔਰ ਤੁਹਾਨੂੰ ਸਕੂਨ ਮਿਲਦਾ ਇਸ ਲਈ ਤੁਸੀਂ ਕੋਈ ਕੰਮ ਕਰ ਰਹੇ ਹੋ ਨਾ।
ਹਾਂਜੀ
ਹਾਂਜੀ ਤੇ ਉਹ ਮੋਟੀਵੇਸ਼ਨ ਲਈ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਤੁਸੀਂ ਆਪਣਾ ਕੋਈ ਸ਼ੌਕ ਪੂਰਾ ਕਰਨਾ ਨਵੀਂ ਚੀਜ਼ਾਂ ਸਿੱਖਣੀਆਂ ਨੇ। ਬਈ ਲੰਬੇ ਸਮੇਂ ਤੱਕ ਕੋਈ ਚੀਜ਼ ਨੂੰ ਟਿਕਾਂਣਾ ਇੱਕ ਮੋਟੀਵੇਸ਼ਨ ਕਰਨਾ ਹੈ ਇਹ ਤੇ ਆਂਤਰਿਕ ਮੋਟੀਵੇਸ਼ਨ ਸਾਡਾ ਇੱਕ ਫੋਕਸ ਕਰਨਾ ਵੀ ਸਭ ਤੋਂ ਵੱਡਾ ਮੋਟੀਵੇਸ਼ਨ ਆ ਜਿਵੇਂ ਕੀ ਸਾਡਾ ਧਿਆਨ ਭੜਕਦਾ ਆ ਸਾਡਾ ਉਹ ਮੋਟੀਵੇਸ਼ਨ ਅਸੀਂ ਜਿੰਨਾ ਮੋਟੀਵੇਸ਼ਨ ਕਰਾਂਗੇ ਸਾਡਾ ਇੱਕ ਫੋਕਸ ਵਧੇਗਾ।
ਹਾਂਜੀ ਸਹੀ ਗੱਲ ਏ।
ਬਾਰ ਕਹਿ ਸਕਦੇ ਹ ਅਸੀਂ ਆਂਤਰਿਕ ਮੋਟੀਵੇਸ਼ਨ ਬਾਰੇ ਤੇ ਦੱਸਦਾ ਜਿਵੇਂ ਕਿ ਇੱਕ ਬਾਹਰੀ ਮੋਟੀਵੇਸ਼ਨ ਦੋ ਹੀ ਪ੍ਰਕਾਰ ਹੋ ਗਏ ਜਿਵੇਂ ਇੱਕ ਹੋ ਗਿਆ ਅੰਦਰੋਂ ਦੀ ਮੋਟੀਵੇਸ਼ਨ ਔਰ ਇੱਕ ਹੋ ਗਿਆ। ਦੀ ਮੋਟੀਵੇਸ਼ਨ ਮਤਲਬ ਕਿ ਬਾਹਰ ਦੀ ਮੋਟੀਵੇਸ਼ਨ ਹੋ ਗਿਆ ਜਿਵੇਂ ਕਿ ਸਾਨੂੰ ਕਿਸੇ ਚੀਜ਼ ਤੋਂ ਡਰ ਲੱਗਦਾ ਵੇ ਉਹ ਸਾਡਾ ਬਾਹਰ ਲਾ ਮੋਟੀਵੇਸ਼ਨ ਹੋ ਗਿਆ ਜਿਵੇਂ ਕਿ ਅਸੀਂ ਰੋਂਦੇ ਪਏ ਆਂ ਘਬਰਾਉਂਦੇ ਪਏ ਆਂ ਟੈਸ਼ਨ ਵਿਚ ਆਂ। ਉਹ ਸਾਡਾ, ਬਾਹਰਲਾ ਮੁਲਕ ਮੋਟੀਵੇਸ਼ਨ ਹੋ ਗਿਆ, ਪੈਸੇ ਕਮਾਦੇ ਪਏ ਆ- ਬਈ ਡਾਂਟ ਖਾਂਦੇ ਪਏ ਆ, ਇਹ ਬਹੁਤ ਪ੍ਰਕਾਰ ਹੁੰਦੇ ਆ- ਮੋਟੀਵੇਸ਼ਨ ਦੇ, ਹਾਂਜੀ-
ਕੰਮ ਲਈ ਮੋਟੀਵੇਸ਼ਨ ਬਹੁਤ ਜ਼ਰੂਰੀ ਹੁੰਦਾ ਵੈਸੇ-
ਹਾਂਜੀ-
ਕੁਛ ਵੀ ਕਰਨਾ ਨਾ, ਪਹਿਲੇ ਮੋਟੀਵੇਸ਼ਨ ਚਾਹੀਦਾ, ਫਿਰ ਜਾ ਕੇ ਹੁੰਦਾ ਕੁਛ-
ਹਾਂਜੀ ਹਾਂਜੀ ਮੋਟ-
ਕਰ ਲਓ। ਹਾਂ ਕਈ ਲੋਕ, ਡਾਊਨ ਫਾਲ ਕਰ ਦਿੰਦੇ ਨਾ। ਫੇਰ ਉਹ ਕੰਮ ਵੀ ਨਹੀਂ ਹੋ ਪਾਉਦਾ। ਜੋ ਅਸੀਂ, ਕਰਨਾ ਚਾਹ ਰਹੇ ਹਾਂ। ਜਿਵੇਂ ਅਸੀਂ, ਕੁਛ ਕਰਨਾ ਹੈ, ਬਿਜਨਸ ਵਗੈਰਾ। ਸਾਨੂੰ ਆਪਣੀ ਫੈਮਿਲੀ ਦੀ, ਔ ਚਾਹੀਦੀ ਹੈ। ਮੋਟੀਵੇਸ਼ਨ ਬਈ, ਹਾਂ ਅਸੀਂ ਕਰ ਸਕਨੇ ਆਂ।
ਹਾਂਜੀ, ਸਾਨੂੰ ਕੋਈ, ਹਾਂਜੀ।
ਹ
ਹਾਂਜੀ ਸਾਨੂੰ, ਕੋਈ ਇੰਨਾ ਕਹਿ ਦੇ ਮਤਲਬ, ਤੁਸੀਂ ਕਰ ਸਕਦੇ ਹੋ, ਉਹ ਵੀ ਸਾਨੂੰ। ਮੋਟੀਵੇਸ਼ਨ, ਮਿਲ ਗਿਆ, ਹਾਂਜੀ,
ਹੋਰ, ਦੱਸੋ
ਹਾਂਜੀ,
ਮੈਂ ਕਿਹਾ ਹੋਰ ਦੱਸੋ, ਕੀ ਹਾਲ ਚਾਲ ਹੈ।
ਬਸ ਵਧੀਆ ਜਿਵੇਂ ਕਿ ਸਾਡੇ ਅਸੀਂ ਕੋਈ ਇੱਛਾ ਪ੍ਰਕਟ ਕਰਨੇ ਹਾਂ ਸਾਡੇ ਕੋਈ ਇੱਛਾ ਹੈ ਅ ਬਈ ਸਾਡੇ ਅੰਦਰ ਇੱਕ ਇੱਛਾ ਆਈ ਐ ਇਸ ਚੀਜ਼ ਦੀ, ਬਈ ਮੈਂ ਇਹਨੂੰ ਕਰਨਾ ਵੇ- ਏ ਵੀ ਬਈ ਮੋਟੀਵੇਸ਼ਨ ਨੇ ਕੰਮ ਕੀਤਾ ਵੈ
ਹਾਂਜੀ
ਭੈਣਜੀ ਆਵਾਜ਼ ਸਹੀ ਆ ਰਹੀ ਨਾ ਮੇਰੀ-
ਹਾਂਜੀ ਹਾਂਜੀ ਸਹੀ ਆ ਰਹੀ ਐ
ਹਾਂਜੀ, ਬੈਕਗਰਾਂਡ ਕੋਈ ਆਵਾਜ਼ ਤੇ ਨਹੀ ਆ ਰਹੀ-
ਮੈਂ ਕਿਹਾ ਛੁਟਿਆਂ ਖ਼ਤਮ ਹੋ ਗਈਆਂ, ਗਏ ਨੀ ਕਿ-
ਹਾਂਜੀ-
ਛੁੱਟੀਆਂ ਖ਼ਤਮ ਹੋ ਗਈਆਂ ਨ, ਨੀ ਗਏ-
ਨਹੀਂ ਨਹੀਂ-
ਅੱਛਾ-
ਬਸ ਗਰਮੀ ਬਹੁਤ ਏ
ਹਾਂਜੀ ਬਾਹਰ ਜਾਯਾ ਨੀ ਜਾਂਦਾ ਕਿੱਥੇ ਵੀ
ਹਾਂਜੀ ਉਹ ਤਾਂ ਹੈ।
ਕਿ ਜੇ ਕਿੱਥੇ ਜਾਣਾ, ਫਿਰ ਸ਼ੋਪਿੰਗ ਵੀ ਕਰਨੀ ਪੈਂਦੀ ਹੈ, ਸਾਨੂੰ
ਹਾਂਜੀ
ਮੈਂ ਕਿਹਾ ਕਿੱਧਰ ਜਾਣਾ ਸੌਖਾ ਵੀ ਨੀ, ਸ਼ੋਪਿੰਗ ਕਰੋ ਪਲੇ ਤਾਂ ਜਾ ਕੇ ਕਿਤੇ ਜਾਓ, ਗਰਮੀ ਗਰਮੀ ਬਹੁਤ ਏ ਔਫਲਾਈਨ ਔਨਲਾਈਨ ਸ਼ੋਪਿੰਗ ਵੀ ਕਰ ਸਕਨੇ ਹਾਂ ਅਸੀਂ, ਘਰ ਬਹਿ ਕੇ! !
ਹਾਂਜੀ ਕਦੀ ਕਦੀ ਮਤਲਬ ਸਾਡੇ 'ਚ ਫੋਕਸ ਬੜਾ ਘੱਟ ਹੋ ਜਾਂਦਾ ਆ। ਧਿਆਨ ਹਟ--ਜਾਂਦਾ ਆ, ਬਈ ਮੋਟੀਵੇਸ਼ਨ ਦੀ ਕਮੀ ਆ ਜਾਂਦੀ ਆ ਨਾ।
ਹਾਂ ਜੀ।
ਐ ਵੀ ਕਿਉਂ ਹੁੰਦੀ ਹੈ। ਬੜੇ ਮਤਲੱਬ ਅ। ਅਸਪਸ਼ਟ ਜਿ ਲਕਸ਼ ਹੁੰਦੇ ਆ ਜਿਵੇਂ ਅਸੀਂ ਲਕਸ਼ ਅ ਬਹੁਤ ਵੱਡਾ ਵੇ ਅਸੀਂ ਉਹਨੂੰ ਸਮਝ ਨੀ ਪਾਉਂਦੇ। ਬਈ ਅਸੀਂ ਉਹ ਦੀ ਸ਼ੁਰੂਆਤ ਕਿਧਰੋਂ ਕਰੀਏ ਉਸ ਲਕਸ਼ੇ ਦੀ, ਉਸ ਚੀਜ਼ ਦੀ। ਇਹ ਸਾਨੂੰ ਸਮਝ ਨੀ ਆਉਂਦਾ। ਇਹ ਸਾਡਾ ਮੋਟੀਵੇਸ਼ਨ ਬਿਗੜਿਆ ਤਾਂ ਹੈ ਨਾ ਮਤਲਬ।
ਹਾਂ
ਹਾਂਜੀ।
ਪੈਸਾ ਨਈ ਵੇਖਣਾ ਜੇ ਬਈ ਕਿੰਨਾ ਵੱਡਾ ਹੋਏਗਾ ਸਾਡਾ। ਡਰੀਮ, ਓਨਾ ਹੀ ਮੇਹਨਤ ਹੋਏਗ
ਹਾਂ-
ਓਨਾ ਹੀ ਸਾਨੂੰ ਫੋਕਸ ਚਾਹੀਦਾ ਉਸਤੇ।
ਹਾਂਜੀ, ਅਸਫਲਤਾ ਦਾ ਸਾਨੂੰ ਬੜਾ ਡਰ ਰਹੇਗਾ।
ਸਹੀ ਗੱਲ ਰਿਸਕ ਤੇ ਲੈਣਾ ਪੈਂਦਾ ਸਾਨੂੰ-
ਹਾਂਜੀ -ਹਾਂਜੀ।
ਸਭ ਤੋਂ ਪਹਿਲੇ ਰਿਸਕ ਲਈ ਤਿਆਰ ਹੋਣਾ ਚਾਹੀਦਾ ਹੈ। ਤਜਹੀ ਕੇ ਕੁਛ ਹੁੰਦਾ, ਹਾਂਜੀ।
ਹਾਂਜੀ, ਜਿਵੇਂ ਇੱਕ ਮੰਨ ਲਓ, ਇੱਕ ਟੇਮ ਵੱਲ ਕਵਾਟ
ਹਾਂ!
ਥਕਾਵਟ ਤੁਸੀਂ ਕੋਈ ਕੰਮ ਕਰ ਲਓ ਲਗਾਤਾਰ ਕਰ ਲਓ। ਤੁਸੀਂ ਆਪਣੇ ਆਪ ਨੂੰ ਥੱਕੇ ਹੋਏ ਮਹਿਸੂਸ ਕਰਦੇ ਪਏ ਹੋ ਪਰ ਤੁਹਾਨੂੰ ਪੈਸਿਆਂ ਦੀ ਲੋੜ ਏ
ਹ-
ਇਸ ਲਈ ਤੁਸੀਂ ਉਹਨੂੰ ਕੰਮ ਕਰੀ ਜਾਂਦੇ ਪੇ ਹੋ। ਕਰੀ ਜਾਂਦੇ ਪੇ ਹੋ। ਹਾਂਜੀ, ਤੁਹਾਨੂੰ ਥਕਾਵਟ ਹੋ ਗਈ ਹੈ, ਬੜੀ ਪਰ ਤੁਸੀਂ ਤਾਂ ਵੀ ਕਰ ਰੇ ਹੋ।
ਹਾਂ।
ਤੇ ਉਹ ਅ ਉਹ ਨਾਂ, ਫਿਰ ਸਾਡੇ ਦਿਮਾਗ ਔਰ ਸਰੀਰ ਨੂੰ ਬਹੁਤ ਜ਼ੋਰ ਦਿੰਦੇ ਆ ਬਈ। ਮੋਟੀਵੇਸ਼ਨ ਸਾਡਾ ਖਤਮ ਹੋਈ ਜਾਂਦਾ ਆ ਇਸ ਲਈ ਸਾਨੂੰ ਆਪ ਹੀ ਸੋਚ -ਸਮਝ ਕੇ ਬਈ ਕਰਨਾ ਚਾਹੀਦਾ ਆ। ਮੋਟੀਵੇਸ਼ਨ
ਹਾਂ, ਅੱਛਾ।
ਹਾਂਜੀ। ਹਰ ਇੱਕ ਚੀਜ਼ ਦਾ ਇਸਤੇਮਾਲ ਬੜਾ ਸੋਚ- ਸਮਝ ਕੇ ਕਰਨਾ ਚਾਹੀਦਾ ਹੈ।
ਹਾਂਜੀ।
ਹਾਂਜੀ।
ਹੋਰ
ਬਈ ਤੁਸੀਂ ਕੋਈ ਵੀ ਲਕਸ਼ੇ ਪੂਰਾ ਕਰਨਾ ਵੇ, ਉਹ ਲਕਸ਼ ਪੂਰਾ ਕਰਨ ਵਾਸਤੇ ਸਾ ਤੁਹਾਨੂੰ ਮੋਟੀਵੇਸ਼ਨ ਚਾਹੀਦਾ ਐ। ਬਈ ਮੈਂ ਇਹਨੂੰ ਕਿਧਰੋਂ ਸ਼ੁਰੂ ਕਰਾਂ ਕਿ ਕਰਾਂ ਤੁਸੀਂ ਉਸ ਚੀਜ਼ ਨੂੰ ਛੋਟੇ- ਛੋਟੇ ਚ ਹਿਸਿਆਂ ਚ ਵੰਡੋ ਤਾਂ ਤੁਹਾਨੂੰ ਪਤਾ ਲੱਗੇਗਾ। ਤਾਂ ਤੁਹਾਨੂੰ ਮੋਟੀਵੇਸ਼ਨ ਮਿਲੇਗਾ, ਫੋਕਸ ਮਿਲੇਗਾ
ਹਾਂਜੀ।
ਹਾਂਜੀ।
ਹੋਰ, ਇੱਕ ਰਬ ਤੇ ਭਰੋਸਾ ਰੱਖੋ ਫੇਰ ਲਾਸਟ
ਹਾਂਜੀ ਤੁਸੀਂ ਕੋਈ ਵੀ ਕੰਮ, ਹਾਂਜੀ
ਹਾਂਜੀ
ਕੰਮ ਮਤਲਬ ਮੋਟੀਵੇਸ਼ਨ ਸਭ ਤੋਂ-ਸਭ ਤੋਂ ਵਧੀਆ ਚੀਜ਼ ਹੈ, ਮੋਟੀਵੇਸ਼ਨ
ਮੋਟੀਿਵੇਸ਼ਨ ਹੇ ਤੇ ਸਭ ਕੰਮ ਹੋ ਜਾਂਦਾ ਸਰੀ ਡਰੀਮ ਪੂਰੇ ਨਹੀਂਹੈ ਤੇ ਫਿਰ ਕੁਛ ਨਹੀਂ ਮਿਲਦਾ
ਹਾਂਜੀ ਬਈ ਮੋਟੀਵੇਸ਼ਨ ਹਾਂਜੀ ਹਾਂਜੀ
ਥੇਰਪੀ ਜੇੜੀ ਕਿ ਅਸੀਂ ਕਰ ਲਾਗੇ
ਹਾਂਜੀ ਹਾਂਜੀ ਉਹੀ ਤਾਂ ਕਹਿ ਰਿਹਾ ਬਈ ਕੋਈ ਸਾਨੂੰ ਮੋ ਮੋਟੀਵੇਸ਼ਨ ਵੇ ਸਾਡੇ ਚ ਮੋਟੀਵੇਸ਼ਨ ਆ ਜਾਂਦਾ ਕਿਸੇ ਨੇ ਕਿਹਾ ਵੀ ਤੁਸੀਂ ਕਰ ਸਕਦੇ ਹੋ ਤੇ ਅਸੀਂ। ਕਰ ਸਕਨੇ ਹਾਂ ਕਰ ਲੈਂਨੇ ਹਾਂ ਅਗਰ ਕੋਈ ਸ। ਸਾਨੂੰ ਕਈ ਵਾਰ ਕੋਈ ਕਹਿੰਦਾ ਵੀ ਨੀ ਬਈ ਤੂੰ ਕਰ ਸਕਣ ਅ। ਗੁੱਸਾ ਕਰ ਸਕਦਾ ਕੋਈ ਕਹਿੰਦਾ ਆ ਤੂੰ ਵਿਗਾੜ ਸਕਣਾ ਹਾ ਤੇਰੇ ਕੋਲ ਨਹੀਂ ਹੋ ਸਕਦਾ। ਫਿਰ ਅਸੀਂ ਉਹਨਾਂ ਦੀ ਗੱਲਾਂ ਚ ਆ ਕੇ ਅਸੀਂ ਬਹ ਜਾਂਦੇ ਹਾਂ ਨੀ ਕਰ। ਦੇ ਉਹ ਮੋਟੀਵੇਸ਼ਨ ਸਾਡਾ ਖ਼ਰਾਬ ਹੋ ਜਾਂਦਾ ਹੈ ਅ ਹਾਂ ਇਸ ਲਈ ਕਹਿੰ।
ਹਰ ਲਅ।
ਹਾਂਜੀ ਬਈ ਦੂਜਿਆਂ ਦੀਆਂ ਗੱਲਾਂ 'ਚ ਨਾ ਆ ਕੇ। ਹਾਂਜੀ ਆਪਣੇ ਆਪ ਨੂੰ ਹੀ ਕਹਿ ਦੋ ਕਿ ਮੈਂ ਕਰ ਸਕਣਾ ਵਾਂ ਮੈਂ ਕਰ ਸਕਣਾ ਅਵਾਗਾ।
ਆਪਣੇ ਤੋਂ ਵੱਡਾ ਕੋਈ ਮੋਟੀਵੇਸ਼ਨ ਨਹੀਂ ਆਇਆ ਸੀ।
ਹਾਂਜੀ ਹਾਂਜੀ ਆਪਣੇ ਆਪ ਨੂੰ ਕਹਿ ਸਕਦੇ ਹਾਂ ਨਾ ਤੇ ਸਾਡੇ ਤੋ। ਬਹੁਤ ਵੱਡਾ ਮੋਟੀਵੇਸ਼ਨ ਆ ਸਕਦਾ ਹਾ।
ਅਗਰ ਆਪਣੇ ਨੂੰ ਖੁਸ਼ ਕੀਤਾ ਨਾ ਤੇ ਰੱਬ ਨੂੰ ਖੁਸ਼ ਕੀਤਾ ਦੁਨੀਆਂਦਾਰੀ ਨ। ਅਸੀਂ ਖੁਸ਼ ਕਰ ਹੀ ਨਿ ਸੀ ਕਦੀ ਨਾ ਉਹਨਾਂ ਨੇ। ਦੀ ਹੋਣਾ ਖੁਸ਼।
ਹਾਂਜੀ
ਦੂਸਰਾ ਤੇ ਡਿਪੈਂਡ ਹੀ ਨੀ ਰਹੋ ਵਾਸ
ਹਾਂਜੀ ਮੋਟੀਵੇਸ਼ਨ ਵਿੱਚ ਹਾਂਜੀ ਮੋਟੀਵੇਸ਼ਨ ਕਈ ਕਈ ਦੋਨੋ ਹੈਗੇ ਮੋਟੀਵੇਸ਼ਨ ਵਿੱਚ ਮਤਲਬ ਕਿ ਤੁਹਾਡੀ ਸੰਗਤ ਕਿਸ ਕਿਸ ਵਿਚ ਨਿਰਭਰ ਕਰਦੀ ਹੈ ਤੁਹਾਡੀ ਸੰਗਤ ਕਿਹੋ ਜਿਹੀ ਹੈ ਚੰਗੀ ਤੇ ਫਿਰ ਮਤਲਬ ਤੁਹਾਡਾ ਮੋਟੀਵੇਸ਼ਨ ਚੰਗਾ ਵ ਸੰਗਤ ਹਾਂਜੀ ਸੰਗਤ ਭੈੜੀ ਹੈ ਤੇ ਮੋਟੀਵੇਸ਼ਨ ਖਰਾਬ ਫਿਰ ਤੁਹਾਡਾ
ਸੰਗਤ ਦਾ ਤਾਂ ਬਹੁਤ ਇਫੈਕਟ ਪੈਂਦਾ ਸਾਡੀ ਲਾਈਫ ਵਿੱਚ ਬਹੁਤ ਜ਼ਿਆਦਾ ਹਾਂਜੀ
ਹਾਂਜੀ ਚਲੋ ਠੀਕ ਹੈ ਦੀਦੀ ਬੜਾ ਵਧੀਆ ਲੱਗਿਆ ਗੱਲ ਕਰਕੇ
ਚਲੋ ਠੀਕ ਹੈ ਫਰ ਕਰ ਸਤਿ ਸ੍ਰੀ ਅਕਾਲ
ਠੀਕ ਏ ਠੀਕ